ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਕੀ ਹਾਲ ਚਾਲ
ਹਾਂਜੀ ਤੁਸੀ ਸੁਣਾਓ ਠੀਕ ਹੋ
ਹਾਂਜੀ ਹਾਂਜੀ ਸਭ ਵਧੀਆ ਹੋਰ ਘਰ ਪਰਿਵਾਰ ਸਭ ਠੀਕ ਠਾਕ
ਧ ਪਰਵਾਰ ਜੀ ਸਭ ਵਧੀਆ ਤੁਸੀਂ ਦੱਸਿਓ ਘਰ ਘ ਠੀਕ ਹੈ
ਹਾਂਜੀ ਸਭ ਠੀਕ ਹੋਰ ਕੀ ਕਰੀ ਜਾਂਦੇ
ਕੁਛ ਨੀ ਬਸ ਅੱਜ ਲੰਚ ਬਣਾਇਆ ਸੀ ਬ ਗੁਰੂਹਿਬਵਾਆ ਸੈਟਰਡੇ ਨਾ ਤੇ ਫੇਿਰ ਫਿਸ ਵਾਲਿਆਂ ਨੂੰ ਸਭ ਦੀ ਛੁੱਟੀ ਹੈ
ਅੱਛਾ ਜੀ
ਠੀਕ ਹੈ ਠੀਕ ਮੈਂ ਵੀ ਬਸ ਝੋਣੀ ਫਰੀ ਹੋਈ ਸੀ ਸਾਡੇ ਗੈਸਟ ਆਏ ਨੇ ਅੱਜ ਅਤੇ ਬਸ ਮੈਂ ਬੈਠ ਇਕੱਠੇ ਦੇ ਹੋਣ ਚਾਹ ਪਾਣੀ ਪੀ ਕੇ ਹੱਡੇ ਹੋਣ ਦਿੰਦੇ ਹਾਂ ਰੋ
ਸਾਡਾ ਅੱਜ ਨਾ ਲੰਚ ਥੋੜਾ ਲੇਟ ਹੋਵਨ ਤੇ ਅਸੀਂ ਦੋ ਵਜੇ ਖਾ ਲੈਂਦੇ ਹਾਂ। ਅੱਜ ਬੱਚੇ ਸਾਰੇ ਸੁੱਤੇ ਹੋਏ ਸੀ। ਲੇਟ ਉੱਠਣ ਬੜੇ।
ਅੱਛਾ ਜੀ- ਅੱਛਾ ਜੀ। ਠੀਕ ਹੈ। ਉਹੀ ਨਾ ਫਿਰ ਉਹ ਹੋ ਜਾਂਦਾ।
ਓਨਾ ਟਾਈਮ -ਟੇਬਲ ਉੱਪਰ -ਨੀਚੇ ਹੋ ਜਾਂਦਾ। ਹਾਂਜੀ, ਛੁੱਟੀ ਵਾਲੇ ਦਿਨ ਤਾਂ ਵੈਸੇ ਹੀ ਹੋ ਜਾਂਦਾ ਬੜਾ। ਹੋਰ, ਤੁਸੀਂ
ਹੋਰ ਬਸ ਵਧੀਆ। ਕਿਆ ਬਣਾ ਲਿਆ ਅੱਜ ਤੁਸੀਂ? ਹੈਲੋ।
ਸਭ ਠੀਕ ਹੈ। ਤੁਸੀਂ ਸੁਣਾਓ।
ਮੈਂ ਕਿਹਾ ਕਿ ਬਣਾਇਆ ਅੱਜ ਤੁਸੀਂ।
ਹੈਲੋ
ਮੈਂ ਕਿਹਾ ਅੱਜ ਕਿ ਬਣਾ ਲਿਆ ਲੰਚ ਚ
ਅੱਜ ਅਸੀ ਬਣਾਇਆ ਕੜ੍ਹੀ- ਚਾਵਲ। ਅੱਜ ਮਨ ਕਰ ਰਿਹਾ ਸੀ ਬੱਚਿਆਂ ਦਾ ਬੜਾ। ਫਿਰ ਕਹਿੰਦੇ ਸੀ, ਅੱਜ ਕੜ੍ਹੀ -ਚਾਵਲ ਬਣਾਓ।
ਵਧੀਆ-ਵਧੀਆ ਮੈਨੂੰ
ਬਣਾਦੀ ਬਣਾਉਂਦੇ ਮੇਰੀ ਸੱਸੂ ਮਾ ਈ ਐ, ਮਤਲਬ ਜਦੋ ਬਣਾਉਂਦੇ ਨੇ।
ਹਾ, ਮੈਨੂੰ ਵੀ ਉਹਨਾਂ ਦੇ ਹੱਥ ਦੀ ਹੀ ਸਵਾਦ ਲੱਗਦੀ ਹੈ।
ਮੰਮੀ ਹੀ ਬਣਾਉਂਦੇ ਨੇ ਘਰ ਭਾਵੇਂ, ਜੋ ਮਰਜ਼ੀ ਹੋ ਜੇ ਘਰ ਕੜ੍ਹੀ -ਚਾਵ-
ਹਾਂਜੀ, ਸਵਾਦ ਦੀ ਗੱਲ ਹੁੰਦੀ ਨਾ। ਕਿਸੇ- ਕਿਸੇ ਦੇ ਹੱਥ ਚ, ਸਵਾਦ ਜਿਆਦਾ ਹੁੰਦਾ। ਹੋਰ ਸੁਣਾਓ, ਮੈਂ ਕਿਹਾ ਚੱਲ ਯਾਦ ਹੀ ਕਰ ਲਈਏ।
ਹੋਰ ਉਦੋਂ ਬੜੇ ਦਿਨ ਹੋ ਗਏ ਸਾਡੀ ਗੱਲ ਹੋਈ, ਉਦੋਂ ਹੋਈ ਸੀ ਤਿੰਨ -ਚਾਰ ਦਿਨ ਹੋ ਗਏ।
ਹਾਂਜੀ-ਹਾਂਜੀ- ਹਾਂਜੀ। ਤਿੰਨ-ਚਾਰ ਦਿਨ ਪਹਿਲਾਂ ਹੋਈ ਸੀ।
ਬਾਰੀਸ਼ ਆ ਰੀ ਸੀ ਉਹਦੋਂ ਯਾਰ, ਉਦੋਂ ਹੱਲ
ਹਾਂਜੀ, ਹਨੇਰੀ-ਤੂਫਾਨ ਬਹੁਤ ਸੀ, ਅੱਜ ਵੀ ਸਵੇਰ ਦੀ।
ਸਾਡੇ ਇੱਥੇ ਰਾਤੀ ਆਇਆ ਸੀ ਬੋਟ ਤੇ ਅਜ, ਕੱਲ। ਸ਼ਾਮ ਨੂੰ ਨਾ
ਹਾਂ, ਹਾਂਜੀ! ਸਾਡੇ ਵੀ ਪਰਸੋਂ ਦਾ ਲੱਗਾ ਥਾ ਮੀਹ, ਅੱਜ ਹੁਣ ਹਟਿਆ ਥੋੜੀ ਦੇਰ ਹੋਈ ਹੈ।
ਠੀਕ ਆ
ਹਾਂ, ਬਾਰਿਸ਼ ਬਹੁਤ ਹੋ ਰਹੀ। ਚਾਰ ਪੰਜ ਦਿਨ ਤੋ ਚੱਲ ਇਹ ਐ ਕਿ ਮੌਸਮ ਠੰਡਾ ਹੋ ਗਿਆ, ਗਰਮੀ ਵੀ ਬਹੁਤ ਪੈ ਰਹੀ ਸੀ।
ਜੀ ਜਿਵੇਂ ਹੁਣ ਜਾਣਾ ਵੀ ਅਸੀਂ ਵੀ ਪੇਕੇ ਜਾਣਾ ਮੰਮੀ ਵੱਲ ਤੇ ਹੁਣ ਮੈਂ ਕਿਹਾ ਮੌਸਮ ਥੋੜ੍ਹਾ ਠੀਕ ਹੈ ਹੁਣ ਨਿਕਲਣਾ ਸਹੀ ਹੈ, ਤੇ ਗਰਮੀ ਚ ਬੜਾ ਔਖਾ ਹੁੰਦਾ।
ਗਰਮੀ ਵਿੱਚ ਨਾ ਦਿਲ ਈ ਨੀ ਕਰਦਾ।
ਨਿਕਲਣ ਤੇ ਹਾਂਜੀ ਕੁਝ ਸਾਡੇ ਇਥੇ ਰਿਲੇਟ ਰਿਲੇਟਿਵਜ਼ ਤੇ ਮਿਲਦੇ ਆਂ ਆਏ ਹਾਏ। ਤਰੀਦਾ ਤੇ ਇੰਨੀ ਗਰਮੀ ਹੈ ਸੋਚ- ਸੋਚ ਕੀ ਹੋ ਰਿਹਾ। ਕਿਵੇਂ ਜਾਵਾਂ?
ਉਹੀ ਨਾ ਫਿਰ ਬੰਦਾ ਘਰੋਂ ਨਿਕ ਨਿਕਲਣ ਨਿਕਲੇ ਵੀ ਕੀ ਘਰੋਂ ਨਿਕਲਣ ਨੂੰ ਦਿੱਲ ਈ ਨੀ ਕਰਦਾ। ਗਰਮੀ ਚ ਹੁਣ ਮੌਸਮ ਠੀਕ ਹੈ ਬੰਦਾ ਬੰਦਾ ਬਾਹਰ
ਹਾਂ ਸਹੀ ਗੱਲ ਐ ਸਹੀ
ਨਾ ਰਸੋਈ ਚ ਅਹ ਘਰੋਂ ਬਾਹਰ ਨਿਕਲੋ ਨਾ ਰਸੋਈ ਚੋ ਨਿਕਲੋ ਉਹੀ ਹੋ ਜਾਂਦਾ।
ਅੱਛਾ, ਕੀ ਕਰਦੇ ਹੋ ਤੁਸੀਂ ਵੈਸੇ ਹਾਊਸ ਵਾਈਫ ਹੋ ਜਾਂ ਕੋਈ ਅੱਛਾ
ਮੇ ਮੇਰਾ ਬੁਟੀਕ ਹੈ ਦੀਦੀ।
ਅੱਛਾ ਮੇਰਾ ਵੀ ਮਤਲਬ ਕਿ ਬੁਟੀਕ ਨੀ ਐ ਮੇਰਾ ਛੋਟਾ ਜਿਹਾ ਘਰ ਬਹਿ ਕੇ ਕਰਦੀ ਆ ਮੈਂ ਬੁਟੀਕ
ਮੈਂ ਵੀ ਘਰੇ ਕਰਦੀ ਹਾਂ ਬਾਹਰ ਨੀ ਜਾ ਕੇ ਕਰਦੀ। ਘਰੇ ਕਰਦੀ ਆਪਣਾ ਹਾਂਜੀ ਘਰ ਦੇ ਵਿੱਚ। ਚ ਕੰਮ ਈ ਆ ਜਾਂਦਾ। ਮੈਨੂੰ ਤੇ ਘਰੇ ਕਰਦੇ ਘਰੇ ਪਤਾ ਬੱਚੇ ਛੋਟੇ ਆ ਨਾ ਫਿਰ ਹਾਂ ਫੇਰ ਬੰਦਾ ਬਾਹਰ ਨਹੀਂ ਜਾ ਸਕ
ਹੂੰ।
ਤੇ ਫੇਰ ਘਰ ਦੇ ਵਿੱਚ ਹੁੰਦਾ ਚੱਲ ਬੰਦਾ ਨਾਲ ਬੱ ਬੱਚਿਆਂ ਨੂੰ ਦੇਖ ਲੈਂਦਾ ਨਾਲ ਆਪ ਆਪਣਾ ਫਰੀ ਟਾਈਮ ਹੋ ਗਿਆ।
ਹੋਰ ਕੰਮ ਕਰ ਸਹੀ ਗੱਲ ਐ ਬਿਲਕੁਲ ਸਹੀ ਗੱਲ ਐ ਫਿਰ ਵੇਲੇ ਬੇਦਗੀ ਦਾ ਵੀ ਕੀ ਹੈ ਕੁੱਝ ਅਸੀਂ ਐਸੇ ਵੀ ਛੋਟੇ ਸ਼ਹਿਰ ਤੇ ਰਹਿੰਦੇ ਨੇ ਇ ਮੈਨੂੰ ਮਲਬ ਕਿ ਹੁਣ ਪੜ੍ਹਾਈ ਕਰਕੇ ਮੇਰਾ ਪੋਸਟ ਗ੍ਰੈਜੂਏਸ਼ਨ ਆਈ ਹੈ ਮੇਰੀ ਬਟ ਇੱਥੇ ਕੋਈ ਨੌਕਰੀ ਕੋਈ ਸਕੋਪ ਹੀ ਨਹੀਂ ਹੈਗਾ।
ਔਹੀ ਨਾ।
ਸ਼ਹਿਰ ਛੋਟੇ ਕਾਰਨ ਕਰਕੇ।
ਔਹੀ ਤਾਂ ਗੱਲ ਆ ਫੇਰ।
ਮੁਸ਼ਕਿਲ ਹੈ ਫਿਰ, ਬਾਹਰ ਮਿਲਦੀਆਂ ਨਾ ਜੇ ਬਾਹਰ ਮਿਲਦੀ ਹੈ ਤੇ। ਤੇ ਖਰਚਾ ਇੰਨਾ।
ਖਰਚੇ ਵੀ ਬਹੁਤ ਆ, ਫੇਰ ਬੰਦਾ ਬੰਦਾ ਔਥੇ ਦੇ ਖਰਚੇ।
ਮਾ ਹਾਂਜੀ ਕੇ ਘਰ ਭੇਜੇ ਕਰੇ ਤੇਰੇ ਇਸ ਬੰਦਾ ਕਹਿੰਦਾ। ਬੈਠਨ ਦੋ ਕੁਛ ਹੋਰ ਕਰਲੋ, ਫਿਰ ਮੈਂ ਮਤਲਬ ਕਿ ਮੈਨੂੰ ਸਟਿਚਿੰਗ ਤੇ ਪਹਿਲੇ ਆਂਦੀ ਸੀ। ਕਵਾਰੇ ਟਾਈਮ ਫਿਰ ਮੈਂ ਹੁਣ ਦੁਬਾਰਾ ਫਿਰ ਹੱਥ ਤੇ ਕਿ ਸਾਫ਼ ਕਰਨ ਲਈ, ਤਿੰਨ-ਚਾਰ ਮਹੀਨੇ ਫੇਰ ਸਿੱਖੀ ਮੈਂ।
ਠੀਕ ਏ, ਨਹੀਂ ਵਧੀਆ ਇਹ ਵੀ ਕੰਮ ਵਧ
ਹਾਂ ਘਰ ਬਹਿ ਕੇ ਹੁਣ ਮੈਂ ਘਰ ਬਹਿ ਕੇ ਆਰਾਮ ਨਾਲ ਕੰਮ ਆ ਜਾਂਦਾ। ਫੇਰ ਬਸ ਸਹੀ ਗੱਲ ਬਿਲਕੁਲ ਸਹੀ ਕੰਮ ਆ ਜਾਂਦਾ।
ਓਇ ਕੀ ਸਟਿਚਿੰਗ ਲੈਂਦੇ ਹੋ?
ਸਾਡੇ ਇੱਥੇ ਨਾ ਛੋਟੇ। ਛੋਟੇ ਸ਼ੈਰ ਕਰਕੇ ਮਤਲਬ ਕਿ ਗਲੀ ਮਹੱਲੇ ਚ ਹੀ ਅਲੇ ਤੇ। ਦੇਚ ਸੁਟ ਦੀ ਕੀ ਹੈ? ਥ੍ਰੀ ਹੁੰਡਰਡ। ਹੰਡਰਡ ਏ ਤੇ ਫੋਰ ਹੰਡਰਡ ਸਿੰਗਲ ਲਾਈਨਿੰਗ। ਤੇ ਫੁੱਲ ਲਾਈਨਗ ਦੇ ਫਾਈਫ ਫਿਫਟੀ।
ਠੀਕ ਆ ਠੀਕ ਆ।
ਬੰਦਾ ਫਿਰ ਐਨ ਮਤਲਬ ਕਿਨਾਂ ਦੇ ਕੇ। ਜਨਾਨੀਆਂ ਨਾ ਲੇਡੀਜ਼ ਖੁਸ਼ ਹੋ ਜਾਂਦੀਆਂ। ਫੇਰ ਉਧਾਰ ਵਾਲਾ ਕੰਮ ਨੀ ਨਾ ਸਹੀ ਹੋ ਲੱਗਦਾ ਵੀ ਮੈਂਗੇ ਕਰਕੇ। ਫੇਰ ਔ ਮੁੜ ਹੀ ਜਾਂਦੀਆਂ, ਹਾਂ ਹਾਂਜੀ।
ਮੈਂ ਸਾਢੇ ਤਿੰਨ ਤਿੰਨ ਸੌ ਲੈਂਦੀ ਸਿੰਪਲ ਦਾ, ਸਾਢੇ ਪੰਜ ਸੌ ਹਾਫ ਦਾ, ਤੇ ਸਾਢੇ ਅੱਠ ਸੌ ਫੁੱਲ ਦਾ।
ਕੋਈ ਨਾ ਏਰੀਏ ਏਰੀਏ ਦਾ ਸਾਬ ਹੋ ਜਾਂਦਾ ਨਾ ਬੜਾ। ਹੁਨ ਸਾਡੇ ਬਿਲਕੁਲ ਬਾਹਰ ਨਿਕਲ ਕੇ ਥੋੜਾ। ਹੋਰ ਏਰੀਆ ਹੋਰ ਹੋ ਜਾਂਦਾ ਹੈ, ਹ- ਤੇ ਜ਼ਿਆਦਾ ਸਟੀਚਿੰਗ ਟੇਲਰ- ਵਗੈਰਾ ਦਰਜਾਣੀਆਂ ਜ਼ਿਆਦਾ ਲੈਂ-
ਹਾਂ ਹਾਂ, ਉਹੀ ਨਾ ਟੇਲਰਸ ਦੀ ਨਾ ਸਟਿਚਿੰਗ ਤਾ ਸਭ ਤੋਂ ਜ਼ਿਆਦਾ ਹੈ।
ਕਿ ਸਾਡੇ ਦਸ, ਵੀ ਕਦਮ ਤੁਰ ਕੇ ਟੇਲਰ ਹੈ, ਉਹਦੀ ਪੂਰੀ ਮਤਲਬ ਕੀ ਸਿੱਧਾ ਹੀ ਅੱਠ ਸੋ ਰੁਪਏ ਸਿੰਪਲ ਸੂਟ, ਬਾਰਾਂ ਸੋ ਰੁਪਏ ਹਾਫ ਲਾਈਨਿੰਗ ਔਰ ਪੰਦਰਾਂ ਸੋ ਰੁਪਏ ਫ- ਫੁੱਲ ਲਾਈਨ-
ਉਹੀ ਨਾ ਫਿਰ
ਜੇ ਇੱਕ ਅੱਧਾ ਤੁਸੀਂ ਡਿਜ਼ਾਈਨ ਪਾਉਣਾ ਹੇ ਤੇ ਉਹਦੇ ਫ ਫੀਫਟੀ ਯ ਹਨਡਰਡ ਜ਼ਿਆਦਾ ਵਵੇ ਬਣਾ ਹੋ
ਹਾਂ, ਨਹੀਂ ਮੈਂ ਵੀ ਜਿਆਦਾ ਨੀ ਰੱਖਿਆ ਠੀਕ- ਠੀਕ ਹੀ ਰੱਖਿਆ ਹੋਇਆ, ਬੰਦਾ ਸ਼ੋਪ ਵਗੈਰਾ ਹੋਵੇ ਨਾ ਬਾਹਰ ਫਿਰ ਬੰਦਾ ਵਧਾ ਲੈਂਦਾ।
ਆਹ।
ਫਿਰ ਇਸ ਕਰਕੇ, ਫਿਰ ਹੁਣ ਮੈਂ ਵੀ ਕੱਟੇ ਹੀ ਰੱਖਿਆ ਹੋਇਆ ਆ, ਵਿੱਚ ਕਈ ਕੱਟ ਵੀ ਦੇ ਜਾਂਦੇ ਨੇ। ਹਾਂਜੀ ਜਿਹੜੇ ਪੱਕੇ ਗਾਹਕ ਨੇ ਉਹ ਫਿਰ ਥੋੜਾ ਬਹੁਤਾ ਘੱਟ ਕਰ-
ਅੱਛਾ- ਅੱਛਾ ਅੱਾ ਠੀਕ ਹੈ। ਵਧੀਆ ਸੋ ਕੱਪੜੇ ਆ ਰਹੇ- ਬਿਜੀ ਦਾਦਾ
ਹੋਰ ਟੈਂਸ਼ਨ ਫਰੀ ਰਹਿੰਦਾ ਬੰਦਾ, ਨਾਲੇ ਜਨਾਨੀਆਂ
ਡਿਪੈਂਡ ਹਾਂ ਹਾਂਜੀ ਬਸ ਇਹੀ ਗੱਲ ਹੈ ਡਿਪੈਂਡ ਨਹੀਂ ਰਹਿੰਦਾ ਫੇਰ ਕਿਸੇ ਤੇ।
ਫੇਰ ਆਪਣਾ ਥੋੜਾ ਖਰਚਾ ਨਿਕਲ ਜਾਂਦਾ ਵਾ।
ਸਹੀ ਬਾਤ ਹੇ।
ਹੂੰ।
ਵੈਸੇ ਹੁਣ ਮੈਂ- ਫਰੀ ਸੀ ਹੁਣ ਕੱਪੜੇ ਸੀ ਕੇ। ਮਦਦਰ ਮਦਰਰ ਕਿੇੇ ਦੋਸ ਸੁਟ ਕੇ ਆਪਣੀ ਮੰਮੀ ਦੇ ਸੀਤੇ ਸੀ ਜਾਣਾ ਸੀਗਾ। ਬਸੋਸੀ ਕਿਤੇ ਹਟੀ ਸੀ। ਫੇ ਮੇਰੇ ਬੇਟੇ ਨੂੰ ਭੁੱਕ ਲੱਗੀ। ਹੂੰ। ਰੋਟੀ ਕੀਤੀ ਹੈ ਬਸ ਹੁਣ, ਫੇਰ ਹੁਣ। ਸੁਣਿਆਣਾ ਘਰ ਫਿਰ'ਚਾ ਪ ਆ
ਉਹੀ ਨਾ ਫੇਰ ਚਲੋ, ਇਸੇ ਬੰਨੇ ਘਰ ਦੇ ਵਿੱਚ ਬੰਦਾ ਨਾਲੇ ਕੰਮ ਕਰ ਲੈਂਦਾ ਨਾਲੇ
ਘਰ ਬੈਠੇ- ਬੈਠੇ ਨਾ ਫਿਰ ਘਰ ਦੀ, ਨਿਗਰਾਨੀ ਵੀ ਰਖਦੀ ਹੈ, ਹਾਂ ਨਿਗਰਾਨੀ ਵੀ ਰਹਿਂੰਦੀ ਕਰਦੀ ਹੈ ਬੰਦਾ ਇਹ ਵੀ ਕੰਮ ਹੱਥ ਪਾ ਲੈਂਦਾ, ਨਾਲ- ਨਾਲ ਉਹ ਵੀ ਕੰਮ ਕਰਨੇ ਆ।
ਉਹੀ ਨਾ ਫ਼ਿਰ ਘਰ ਦੇ ਵਧੀਆ ਦਿੰਦਾ ਉਹੀ ਨਾ। ਘਰ ਦੇ ਵਿੱਚ ਠੀਕ ਰਹਿੰਦਾ।
ਹਾਂ, ਸਾਰੇ ਕੰਮ ਨਾਲ ਦੇ ਨਾਲ ਥੋੜੇ ਥੋੜੇ ਜਾਂਦੇ ਨੇ, ਸਵੇਰੇ ਫ੍ਰੀ ਹੋਈਦਾ ਫਿਰ ਥੋੜੀ ਦੇਰ ਮਸ਼ੀਨ'ਚ ਲਲਾ ਲਈਦਾ ਫਿਰ, ਵਿੱਚ ਥੋੜਾ ਕੰਮ ਕਰ ਲਈਦਾ, ਘਰ ਫਿਰ ਮਸ਼ੀਨ ਚਲਾ ਲਈਦਾ ਐਵੇਂ ਲੱਗੇ ਰਹਿੰਦੇ ਥਾਣਾ ਸਣਾ ਕਹਿੰਦੇ ਰਹਿੰਦੇ
ਵੀ ਆ, ਥੋੜ੍ਹਾ ਕਰ ਲਿਆ ਬੱਚਿਆਂ ਨੇ ਆਵਾਜ਼ ਮਾਰ ਲਈ, ਥੋੜਾ ਕਰ ਲਿਆ ਆ ਹੋ ਗਿਆ, ਥੋੜ੍ਹਾ ਘਰ ਦਾ ਰੋਟੀ ਪਾਣੀ ਆ ਗਿਆ
ਸੁਮਕਟ ਹ ਥੋੜਾ ਗਲਾ ਠੀਕ ਹੈ ਹੁਣ?
ਹਾਂਜੀ ਗਲਾ ਹਜੇ ਇੱਦਾਂ ਹੀ ਆ ਦੀਦੀ, ਇੱਦਾਂ ਹੀ ਆ ਇਹ ਪਤਾ ਨਹੀਂ ਕਦੋਂ ਠੀਕ ਹੋਏਗਾ, ਇੱਦਾਂ ਹੀ ਆ ਇਸੇ ਕਰਕੇ ਮੈਂ ਜ਼ਿਆਦਾ ਸਵਾਲ ਨੀ ਕਰ ਰਹੀ, ਕਿਉਂਕਿ ਜ਼ੋਰ ਲੱਗਦਾ ਬੋਲਣ ਨੂੰ।
ਹਾਂ, ਬੋਲਣ ਬੋਲ ਤਾਂ ਸਹੀ ਗੱਲ
ਹੀ, ਨਾ ਗ, ਇਹਦੇ ਕਰਕੇ ਜ਼ਿਆਦਾ ਹੋ ਗਿਆ।
ਕਿੰਨੇ ਅ ਕਿੰਨੇ ਬੇਬੀਜ਼ ਤੁਹਾਡੇ ਕੋਲ? ਕਿੰਨੇ ਬੇਬੀ ਹੈ ਤੁਹਾਡੇ ਕੋਲ?
ਮੇਰੇ ਦੋ ਬੇਟੇ ਆ। ਹਾਂਜੀ, ਹਾਂਜੀ। ਛੋਟੇ ਵਾਲਾ ਤਾਂ ਬੜਾ ਤੂਫਾਨ ਹੈ, ਵੱਡਾ ਤਾਂ ਠੀਕ ਹੈ। ਛੋਟਾ ਤਾਂ
ਕਿਸੇ ਦਾ ਵੱਡਾ ਤੁਫ਼ਾਨ ਹੂਦਾ, ਛੋ
ਨਹੀਂ, ਨਹੀਂ ਸਾਡਾ ਤਾਂ ਛੋਟਾ ਹੀ ਤੂਫ਼ਾਨ ਹੈ, ਬਹੁਤ ਬਹੁਤ ਤੰਗ ਕਰਦਾ ਇੱਕ ਮਿੰਟ ਨੀ ਟਿ ਗਦਾ ਨ, ਟਿਕਨ ਦਿੰਦਾ। ਬਹੁਤ ਤੰਗ ਕਰਦਾ ਉਹ ਤਾਂ।
ਇਹੇਨੇ ਤੁਸੀ‌ ਨੀ ਜਾਣਾ ਪੇਕੇ, ਨਾਨੀ ਘਰ?
ਹੂੰ, ਮੈਂ ਦੀਦੀ ਲਾਸਟ ਥ ਤੇ, ਜਾਊਂਗੀ ਤਿੰਨ- ਚਾਰ ਦਿਨ ਲਾ ਜਦੋਂ ਸਕੂਲ ਖੁੱਲਣ ਤੋਂ। ਪਹਿਲਾਂ ਤਿੰਨ-ਚਾਰ ਦਿਨ ਪਹਿਲੋਂ ਜਾਊਂਗੀ। ਹਾਂਜੀ। ਫੇਰ ਹੱਲੇ ਨੀ ਮੈਂ ਜਾਊਂਗੀ ਰੁਕ ਜਾਗੀ
ਅਸੀਂ ਵੀ ਹੁਣ ਮੈ ਜ ਆਪਣਾ ਬੇਟੇ ਦਾ ਸਾਰਾ ਹੋਮ ਵਰਕ ਫਿਨਿਸ਼ ਹੋ ਗਿਆ ਹੁਣ ਤੇ ਅਸਾਈਨਮੈਂਟ ਵਗੈਰਾ ਹੁਣ ਜਾ ਰਹੀ ਆ। ਮੱਡੇ ਜਾਂ ਫਿਰ ਟੁਇਜਡੇ,
ਠੀਕ ਹੈ ਜੀ, ਠੀਕ ਹੈ,
ਮੈਨੂੰ ਇਹਦੇ ਹੋਮਵਰਕ ਦਾ ਹੀ ਹੁੰਦਾ ਕਿਉਕਿ ਫਿਰ ਉੱਧਰ ਜਾ ਕੇ, ਨਾ ਪੇਕੇ ਜਾ ਕੇ ਕੋਈ ਕੰਮ ਨੀ ਹੁੰਦਾ ਫਿਰ ਹੋਮਵਰਕ ਦਾ ਤੇ ਬਿਲਕੁਲ ਵੀ ਨੀ ਹੁੰਦਾ ਹਾਂ ਹੋਮਵਰਕ ਦਾ ਤੇ ਬਿਲਕੁਲ ਵੀ ਨਹੀਂ ਹੁੰਦਾ। ਆ, ਪਿਛਲੀ ਵਾਰ ਵੀ ਲੈ ਗਿਆ ਸੀ ਤਾਂ ਥੋੜਾ ਜਿਹਾ ਮੈਂ, ਬੜਾ ਮਤਲਬ ਕਿ ਔਨ ਔਨ ਔਨ ਦਾ, ਟਾਈਮ ਦਿੱਤੇ ਨੇ ਮੈਂ, ਤੇ ਇਸ ਵਾਰ ਤੇ ਮੈਂ ਸਾਰਾ ਪੇਗੇ ਮੈਂ, ਫਿਨਸ ਕਰਲਾ ਆਪਨੀ ਅਸਾਈਨਮੈਂਟਸ ਫਿਰ ਜਾਵਾਂਗੇ ਅਸੀਂ,
ਉਹੀ ਨਾ ਹੁਣ ਬੱਚੇ ਔ ਇਥੇ ਵੀ ਨੀ ਕਰਦੇ ਮੈਂ ਤਾਂ ਹੁਣ ਸ਼ੁਰੂ ਕਰਵਾਣਾ ਇਹਨਾਂ ਨੂੰ ਕੰਮ
ਅੱਛਾ-ਅੱਛਾ, ਆਹ ਬੱਚੇ ਆਪ ਕਿਹੜਾ ਹੱਥ ਪਾਦੇ ਨੇ, ਮਾਵਾਂ ਨੂੰ ਹੀ ਕਰਨਾ ਪੈਂਦਾ ਮੈਂ ਕਿਹਾ ਬੱਚੇ ਆਪ ਕਿਹੜਾ ਕਰਨਾ ਦੇ ਮਾਵਾਂ ਨੂੰ ਹੀ ਕਰਨਾ ਪੈਂਦਾ ਹਾਂ।
ਚਲੋ ਠੀਕ ਆ ਫਿਰ ਦੀਦੀ ਫਿਰ ਕਰੂਗੀ ਹਨਾ ਓਕੇ ਦੀ ਓਕੇ ਸਤਿ ਸ਼੍ਰੀ ਅਕਾਲ,